ਹੈਲੋ? ਹੈਲੋ?
ਸਤਿ ਸ਼੍ਰੀ ਅਕਾਲ।
ਹਾਂਜੀ-ਹਾਂਜੀ। ਸਾਡਾ ਸਤਿ ਸ੍ਰੀ ਅਕਾਲ ਏ।
ਹਾਂਜੀ ਸਰ, ਕੈਸੇ ਹੋ ਜੀ? ਕਿੱਦਾਂ ਹੋ?
ਤੁਸੀਂ ਦੱਸੋ ਸਰ ਹਾਲ ਚਾਲ ਆਪਣੇ।
ਵਧੀਆ ਜੀ ਵਧੀਆ। ਆਪਾਂ ਤੇ ਠੀਕ ਹਾਂ ਜੀ। ਹਾਂਜੀ-ਹਾਂਜੀ। ਹੋਰ ਠੀਕ ਹੋ ਤੁਸੀਂ?
ਹਾਂਜੀ-ਹਾਂਜੀ। ਤੁਸੀਂ ਸੁਣਾਓ ਠੀਕ ਹੈ, ਸਬ?
ਹੋਰ ਕੀ ਕਰਦੇ ਸੀ?
ਕੁਛ ਨਏ ਸਰ ਉਹੀ ਕੰਮ, ਕੰਮ, ਕੰਮ-ਕੁਮ ਹੀ ਕਰ ਰਿਹਾ ਹੁੰਨਾ ਇਸ ਵੇਲੇ। ਬਸ।
ਅੱਛਾ-ਅਛਾ, ਮੈਂ ਵੀ ਬੈਠਾ ਸੀ ਮੈਂ ਸੋਚ ਰਿਹਾ ਸੀ ਮੈਂ ਸੋਸ਼ਲ ਮੀਡੀਆ ਬਾਰੇ ਕੀ ਹੈ ਪਲੈਟਫਾਰਮ ਸਹੀ ਹੈ ਕਿ ਵਧੀਆ ਹੈ, ਉਹਦੇ ਬਾਰੇ ਮੈਂ ਕਯਾ ਚਲੋ ਚਰਚਾ ਕਰਦੇ ਹਾਂ
ਹੁਂ-ਹੁਂ, ਹੁਂ ਠੀਕ ਹੈ। ਹਾਂ ਬੜਾ ਬੜੀ ਸਹੀ ਬੜੀ ਇਹ ਗਾ ਆੱਸ ਫੜੀ ਆ ਸਰ
ਕਿ ਥੋੜੇ ਬਹੁਤੇਦੇ ਵਧੀਆ ਚੰਗੇ ਹੈਗੇ ਨੇ ਜੋ ਗੁੱਡ ਫਾਇਦੇ ਹੈਗੇ ਨੇ ਚੰਗੇ ਫਾਇਦੇ ਹੈਗੇ ਨੇ ਪਰ ਇਹਦੇ ਥੋੜੇ ਨਾਲ ਨਾਲ ਥੋੜੇ ਮੈਂ ਦੇਖ ਖੇ ਆ ਬੈਡ
ਹਾਂਜੀ ਹਾਂਜੀ ਹਾਂਜੀ ਸਹੀ ਗੱਲ ਉਹ ਸਰ ਪਤਾ ਕੀ ਹੈ ਹ ਚੀਜ਼ ਦਾ ਮਤਲਬ ਕਿ ਦੋ ਦੋਵੇ ਚੀਜ਼ਾਂ ਹੁੰਦੀਆਂ ਪਰੋਜ ਐਂਨ ਕੋਨਜ ਨਾਲ ਦੋਵੇਂ ਹੀ ਹੁੰਦੇ ਹੁਣ ਤੁਸੀਂ ਇਹ ਦੇਖੋ।
ਹਾਂਜੀ ਹਾਂਜੀ ਹਾਂਜੀ ਉਹ ਤਾਂ ਹੁੰਦੇ ਹੀ ਹੈ ਜੀ
ਹਰ ਚੀਜ਼ ਦਾ ਮਤਲਬ ਕੁਛ ਨਾ ਕੁਛ ਹੁੰਦਾ ਕਿਸੇ ਦਾ ਮਾੜੀਆਂ ਅਹ ਚੰਗੀਆਂ ਹੁੰਦੀਆਂ ਹੁ ਕਿਸ ਦੀਆਂ ਮਾੜੀਆਂ
ਹਾਂਜੀ ਹਾਂਜੀ ਬਾਕੀ ਇਹ ਆ ਵੀ ਹੈ ਕਿ ਸੋਸ਼ਲ ਮੀਡੀਆ ਨਾਲ ਆਪਾਂ ਕੁਛ ਵੀ ਕੋਈ ਬਿਜਨਸ ਵਗੈਰਾ ਵੀ ਲੋਕ ਕਰ ਸਕਦੇ ਹਾਂ ਆਪ ਸੋਸ਼ਲ ਮੀਡੀਆ ਦੇ ਨੈਟਵਰਕ ਦੇ ਅਕੋਰਡਿੰਗ ਸਾਨੂੰ ਕੋਈ ਵੀ ਕੋਈ ਆਪਣੀ ਸਕਿੱਲ ਡਵਲਪ ਆਪਾਂ ਵੀ ਕਰ ਸਕਦੇ ਹਾਂ ਕੋਈ ਜੋਬ ਜੋਬ ਵੀ ਸਰਚ ਕਰ ਸਕਦੇ ਹਾਂ
ਹੂੰ
ਬਾਕੀ ਇਹਦਾ ਇੱਕ ਫਾਇਦਾ ਇਹ ਵੀ ਕਿ ਬਈ ਪਾ ਆਪਾਂ ਦੂਰ ਬੈਠੇ ਹੋਏ ਵੀ ਕਿਸੇ ਨਾਲ ਗੱਲ ਕਰ ਸਕਦੇ ਹਾਂ
ਹਾਂਜੀ ਹਾਂਜੀ ਹਾਂਜੀ ਹਾਂ ਹਾਂ ਬਿਲਕੁਲ ਹੂੰ
ਹਾਂਜੀ ਹਾਂਜੀ ਇਹ ਵੀ ਹੈ ਜੀ ਮੰਨ ਲਓ ਆਪਾਂ ਦੂਰ ਬੈਠੇ ਹਾਂ ਅੱਜ ਆਪਾਂ ਇੰਡੀਆ ਬੈਠੇ ਆ ਤੇ ਇੰਡੀਆ ਬਾਹਰ ਕੋਈ ਫੋਰਨ ਕੰਟਰੀ ਕੋਈ ਕੱਲ ਉੱਧਰ ਕੀ ਹੋ ਰਿਹਾ ਉਹਦੀ ਵੀ ਸਾਨੂੰ ਖਬਰ ਮਿਲ ਹੀ ਜਾਂਦੀ ਹਾਂ ਹਾਂ ਬਾਕੀ ਜੇ।
ਓਹੀ ਕੇ। ਜਿਹੜੇ ਪਹਿਲਾਂ ਅਖ਼ਬਾਰ ਹੁੰਦੇ ਸੀ ਅਖ਼ਬਾਰ ਬੰਦ ਹੋ ਗਏ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਹੈ ਅੱਜਕਲ।
ਹਾਂਜੀ ਹਾਂਜੀ।
ਅਖ਼ਬਾਰ ਅਖ਼ਬਾਰ ਹ ਉਹਨੇ। ਰੰਡਿੰਗ ਨੀ ਹੈ । ਅੱਗੇ ਤਾਂ ਅਖ਼ਬਾਰ ਸੀ। ਅਖ਼ਬਾਰ ਦੇ ਥਰੂ ਆਪਾ ਨੂੰ ਖ਼ਬਰ ਪਤਾ ਲੱਗਦੀ ਸੀ। ਹੁਣ ਉਹੀ ਹੁਣ ਸੋਸ਼ਲ ਮੀਡੀਆ ਤੇ ਹੁੰਦੀ ਹੈ ਖ਼ਬਰ।
ਹੁਣ ਤੇ ਆ ਦੇਖ। ਖਾਲੀ ਅਖ਼ਬਾਰ ਸੀ। ਅਖ਼ਬਾਰ ਦੇ ਨਾਲ ਸਾਨੂੰ। ਇੱਕ ਦਿਨ ਬਾਅਦ ਖ਼ਬਰ ਪਤਾ ਲੱਗਦੀ ਸੀ। ਜਾਂ ਫਿਰ ਅਠਾਰਾਂ ਘੰਟੇ। ਤੇ ਬਾਅਦ ਆ ਫਿਰ ਚੌਵੀ ਘੰਟੇ ਬਾਅਦ ਪਰ ਅੱਜ ਕੀ ਹੁਣ ਸੋਸ਼ਲ ਮੀਡੀਆ ਤੇ। ਉੱਧਰ ਜੋ ਵੀ ਹੋ ਰਿਹਾ ਵੈ। ਉਹ ਸਾਨੂੰ ਵਾਪਰ ਰਿਹਾ ਇੱਥੇ ਜੋ ਵੀ ਵਾਪਰਿਆ ਉਹ ਸਾਨੂੰ ਨਾਲ ਹੀ ਪਤਾ ਲੱਗ ਜਾਂਦਾ।
ਹਮ ਸਹੀ ਗੱਲ ਹੈ ਜੀ ਬਿਲਕੁਲ ਹਾਂ ਇਹ ਬਹੁਤ ਬਹੁਤ ਵੱਡੀ ਗੱਲ ਗ ਤੁਸੀਂ।
ਪਲੇੈਟਫਾਰਮ ਤੇ ਵਧੀਆ ਬਾਕੀ। ਕਿ ਇਹਦਾ ਜਿਹੜਾ ਕਈ ਲੋਕ।
ਨਹੀਂ ਹੋਰ ਉਹੀ ਹੈ ਨਾ ਸਰ ਇਹ ਹੁਣ ਤੁਸੀਂ ਇਹ ਦੇਖੋ ਇਹ ਬੰਦੇ ਦੀ ਸੋਚ ਤੇ ਡਿਪੈਂਡ ਹੈ ਬਸ ਬੰਦੇ ਦੀ ਸੋਚ ਤੇ ਸਾਰਾ ਕੁੱਛ ਹੈ ਸੋਚ। ਅਗਰ ਬੰਦਾ ਹੀ ਸਹੀ ਹੈ। ਤਾਂ ਬੰਦਰ ਹੀ ਸਾਰਾ ਕੁੱਛ। ਸਈ ਆ ਔਰ ਮੋਬਾਇਲ ਫੋਨ ਦਾ ਮਤਲਬ ਕਿ ਬੜਾ ਵਧੀਆ ਯੂਜ ਕਰਦਾ ਬੰਦਾਂ।
ਸਈ ਗੱਲ ਐ ਜੀ ਹਾਂਜੀ।
ਜਿਹੜੇ ਬੰਦੇ ਦੀ ਸੋਚ ਖ਼ਰਾਬ ਹੈ ਜਾਂ ਮੰਨ ਲਓ ਕੋਈ ਕੁੱਛ ਹੋਰ ਆਈਡੀਆ ਆ ਰਿਹਾ ਹੈ ਨੈਗੇਟਿਵ ਆਈਡੀਆ ਜਿਹੜੇ ਆਉਂਦੇ ਹੈ। ਜਿਹੜੇ ਬੰਦੇ ਨੂੰ ਉਹਦੇ ਕਰਕੇ ਸਰ ਕੰਮ ਖਰਾਬ ਵੀ ਹੁੰਦਾ। ਕੌਫੀਆਂ,
ਸਹੀ ਗੱਲ ਹੈ ਜੀ। ਸਹੀ ਗੱਲ ਆ।
ਉਹ ਗੋਡ ਬਸ ਉਹੀ ਹੈ, ਨਾ ਮੈਂ ਤੁਹਾਨੂੰ ਅੱਗੇ ਸ਼ੁਰੂ ਚ ਇਹੀ ਚੀਜ਼ ਕਹੀ ਸੀਗੀ ਇਹ ਇਹਨਾਂ ਚੀਜ਼ਾਂ ਦੇ ਨੈਗੇਟਿਵ ਤੇ ਪੋਜੀਟਿਵ ਦੋਵੇ ਦੋ ਦੋ ਪੁਆਇੰਟ ਹੁੰਦੇ ।
ਹੂੰ, ਦੋਨੋ ਪੁਆਇੰਟ ਆ ਜੀ ਇਹਦੇ, ਹੂੰ, ਦੇਖਿਆ ਜਾਏ ਤੇ ਵਧੀਆ ਪੁਆਇੰਟ ਆ ਵੀ ਹੈ ਜੀ ਸੋਸ਼ਲ ਮੀਡੀਆ ਤੇ ਜੋ ਵੀ ਆਪਾਂ ਸਾਨੂੰ ਨੌਲੇਜ ਵੀ ਮਿਲ ਸਕਦੀ ਹੈ। ਨੌਲੇਜ ਵੀ ਵੱਧਦੀ ਹੈ, ਇਹਦੇ ਨਾਲ ਹਾਂਜੀ ਕਿ ਉੱਧਰ ਕੀ ਹੋ ਰਿਹਾ ਬਾਕੀ ਇਹਦੀ ਜਿਹੜੇ ਮਿਸਯੂਜ ਕਰਨ ਵਾਲੇ ਨੇ ਉਹ ਉਹ ਵੀ ਸਭ ਸਭ ਤੋਂ ਬੇਕਾਰ ਸਭ ਤੋਂ ਭਿਆਨਕ । ਪਰ, ਪਲੇਟਫਾਰਮ ਆਹੀ ਹੈਗਾ, ਕਿ ਇਹਦਾ ਜੋ ਕਿਸੇ ਲਈ ਮਿਸ ਵੀ ਕਰੀਏ ਨਾ। ਤੇ ਸਾਨੂੰ, ਬਹੁਤ ਉਹ ਬਹੁਤ ਗ਼ਲਤ ਉਹਦਾ ਹੋ ਸਕਦਾ ਹੈ।
ਹੂੰ, ਹਾਂ। ਹਾਂ ਬਿਲਕੁਲ ਉਹੀ ਹੈ ਨਾ ਇਹ ਅੱਜ ਕੱਲ੍ਹ ਕ੍ਰਾਈਮ ਵੀ ਬਹੁਤ ਵੱਧ ਗਏ ਨੇ ਬਸ ਕ੍ਰਾਈਮ ਕ੍ਰਾਈਮ ਵੀ ਬਹੁਤ ਵੱਧ ਗਿਆ । ਬੰਦੇ ਆ
ਹਾਂਜੀ ਹਾਂਜੀ,
ਇਹ ਨਾ ਬੰਦੇ ਇਹਨਾਂ ਨੂੰ ਨਾ ਬੰਦੇ ਇਹਨਾਂ ਨੂੰ ਲਿਮਿਟ ਚ ਰੱਖਣਾ ਚਾਹੀਦਾ ਥੋੜਾ
ਹਾਂ ਇਸ ਚ ਇਹ ਚੀਜ਼ ਨੂੰ ਚਲਾਣਾ ਸਿਖਾਣਾ ਆਣਾ। ਇਹ ਦੱਸ ਕਿ ਬਈ ਇਸਦਾ ਯੂਜ ਕਿੱਥੇ।
ਹੂੰ, ਉਹ ਹੀ ਹੈ ਫ਼ਿਰ ਉਹ ਕੁਛ ਵੀ ਹੈ। ਆਪਾਂ ਸੋਸ਼ਲ ਮੀਡੀਆ ਹੀ ਸਾਈਟਸ ਹੋ ਗਈਆਂ ਜੋ ਵੀ ਚਲਾਨੇ ਆ ਕਰਦੇ ਆ। ਆਪਾਂ ਵੀ ਚਲਾਨੇ ਹਾਂ ਆਪਾਂ ਨੂੰ ਟਾਈਮ ਨਹੀਂ ਪਤਾ ਲਗਦਾ ਟਾਈਮ, ਨੀ ਪਤਾ ਲੱਗਦਾ, ਕਿ ਕਿੱਥੇ ਆ ਤੁਸੀਂ ਦੇਖੋ ਹਾਂ ਉਹੀ ਬਬਾ ਜਿਹੜਾ ਟਾਈਮ ਬਹੁਤ ਜ਼ਰੂਰੀ ਹੈ, ਅੱਜ ਕੱਲ ਹਨਾ ਟਾਈਮ ਬਹੁਤ ਕਰੋਸ਼ਰ ਹੈ। ਉਹੀ ਮਤਲਬ ਕਿ ਟਾਈਮ ਹਨਾ ਅਗਰ ਸੋ ਸੋਸ਼ਲ ਮੀਡੀਆ ਚ ਆਪਾਂ ਵੇਸਟ ਕਰਦੇ ਹਾਂ ਕੋਈ ਅਹ ਆਪਾਂ ਕੁਛ ਦੇਖ ਰਹੇ ਹਾਂ ਕਿਤੇ ਕੁਛ ਦੇਖ ਰਹੇ ਹ ਉਸ ਕਰਕੇ ਬਹੁਤ ਵੇਸਟ ਹੁੰਦਾ ਟਾਈਮ
ਹਾਂ। ਨਹੀਂ ਜੋ ਸੋਸ਼ਲ ਮੀਡੀਆ ਜਾਵੇ ਕਿ ਦੇਖੋ ਕੋਈ ਵੀ ਆਪਾਂ ਕੁਛ ਦੇਖ ਰਹੇ ਹਾਂ ਮੂਵੀ ਫ਼ਿਲਮ ਵਗੈਰਾ ਜੋ ਵੀ ਆਪਾਂ ਉਹਦਾ ਉਹਦੀ ਵੀ ਟੂ ਸਾਈਡਡ ਹੈ ਅਗਰ ਆਪਾ ਦੇਖੀਏ ਤਾਂ ਆਪਾਂਲੇਜ ਜਨਰਲ ਨੌਲੇਜ ਮੂਵੀਜ਼ ਵੀ ਦੇਖ ਸਕਦੇ ਹਾਂ ਹਾਂ ਜੇਗਰ ਕੋਈ ਹਾਂ ਬਾਕੀ ਉਹੀ ਤੁਹਾਡੀ ਗੱਲ ਸਹੀ ਹੈ ਆਪਣੇ ਆਪਣੇ ਦਿਮਾਗ ਦੀ ਗੱਲ ਏ ਕੋਈ ਉਹਨੂੰ ਕਿਸ ਤਰ੍ਹਾਂ ਲੈਂਦਾ?
ਹਮ ਦਿਮਾਗ ਨਹੀਂ ਪਰ ਇਹ ਵੀ ਹੈ ਨਾ ਫਿਰ ਹੁਣ ਉਹ ਦਿਮਾਗ ਵੀ ਹੈ ਤੇ ਲੋਕਾਂ ਦੀ ਮਜਬੂਰੀ ਵੀ ਹੈਗੀ ਕਿਤਨਾ ਤੇ ਜੜੀ ਕੁੱਛ ਨਾ ਕੁੱਛ ਕਿਸ ਚੀਜ਼ ਦਾ ਹੋ ਗਿਆ ਕਿ ਕਿਸੇ ਦਾ ਬੈਕਗਰਾਉਂਡ ਜਾਂ ਉਹਦੇ ਹੈਗੇ ਹੈ ਹਨਾ ਉਹਦੇ ਉਹ ਬੈਕਗਰਾਉਂਡ ਹੀ ਜਿਹੜਾ ਤੋ ਬਨੇ ਉੱਥੋਂ ਕੰਮ ਖਰਾਬ ਹੁੰਦਾ ਜ। ਇਹ ਜਗਾ
ਹਾਂਜੀ ਹਾਂਜੀ ਬਾਕੀ ਕਿ ਆ ਵੀ ਇਹ ਸੋਸ਼ਲ ਮੀਡੀਆ ਨਾਲ ਆਪਾਂ ਅਰਨਿੰਗ ਵੀ ਕਰ ਸਕਦੇ ਹਾਂ।
ਹਾਂ ਹਾਂਜੀ।
ਅਹ ਲੋਕੀ ਬਹੁਤ ਕੁਛ ਕਰਦੇ ਨੇ ਵਲੋਗ ਵਲੋਗ ਬਣਾਉਂਦੇ ਨੇ ਕੁਛ ਕੁਛ ਪੋਸਟ ਪਾ ਕੇ ਕੋਈ ਕੋਈ ਐਡਵਰਟਾਈਜ਼ਮੈਂਟ ਕਰਦਾ ਹੈ ਇਹਦੇ ਚ। ਉਸ ਚੀਜ਼ ਦੀ ਅਰਨਿੰਗ ਕਰ ਸਕਦਾ ਹੈ ਵਧੀਆ ਪਲੈਟਫਾਰਮ ਤੇ ਵਆ ਹੈ।
ਹਮ। ਉਹ ਬਸ ਉਹ ਗੱਲ ਤਾਂ ਉੱਥੇ ਆ ਸਾਰੇ ਡਿਪੈਂਡ ਆਪਣੇ ਦੇ
ਹਾਂ ਆਪਾਂ ਕਿੱਦਾਂ ਯੂਜ ਕਰਨਾ ਸਹੀ ਗੱਲ ਆ ਭਾਜੀ ਹ
ਕੋਸ਼ਿਸ਼ ਜ ਹੁਣ ਇਹੀ ਹੈ ਨਾ ਇਨਾ ਮਾਇੰਡ ਤੁਸੀਂ ਰੱਖੋ ਆਪਾਂ ਅਗਰ ਸਹੀ ਯੂਜ ਕਰਦੇ ਹ ਨਾ ਜੀ ਆਪਾਂ ਆਪਾਂ ਆਪਣਾ ਮਾਇੰਡ ਮਾਇੰਡ ਚ ਬਹੁਤ ਉਹ ਅ ਪੀਸ ਮ ਪੀਸ ਵੀ ਮਿਲਦਾ ਆਪਾਂ ਨੂੰ
ਹਮ
ਮੈਂ ਵਧੀਆ ਕੋਈ ਵਧੀਆ ਕੰਮ ਕੀਤਾ ਮੈਂ ਇੱਕ ਵਧੀਆ ਚੀਜ਼ ਕੀਤੀ ਹੈ ਸੋਸ਼ਲ ਮੀਡੀਆ ਤੋਂ ਉਸ ਚੀਜ਼ ਦਾ ਬਹੁਤ ਫਾਇਦਾ ਮੈੂੰ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ
ਹਮ
ਹਾਂ
ਸਾਰੇ ਪੁਆਇੰਟ ਹੈ ਮਤਲਬ ਹੁੰਦਾ ਹੀ ਹੈ ਬਸ
ਹਾਂਜੀ ਬਾਕੀ ਇਹ ਦੇਖੋ ਜੀ ਹਾਂ ਦੇਖੋ ਆਪਾਂ ਸੋਸ਼ਲ ਮੀਡੀਆ ਨਾਲ ਸਾਨੂੰ ਅਗਰ ਮੰਨ ਲਓ ਕੋਈ ਦੂਰ ਬੈਠਾ ਕਿਸੇ ਨੂੰ ਕਿਸ ਚੀਜ਼ ਦੀ ਲੋਡ ਮਦਦ ਚਾਹੀਦੀ ਹੈ ਉਹ ਸੋਸ਼ਲ ਮੀਡੀਆ ਤੇ ਸਾਡੇ ਕੋਲ ਆ ਜਾਂਦੀ ਹੈ ਤੇ ਆਪਾਂ ਨਾਲ ਹੀ ਉੱਠ ਕੇ ਜਾਂਦੇ ਹਾਂ ਉਹਦੀ ਹੈਲਪ ਵੀ ਕਰਦੇ ਹਾਂ ਮਤਲਬ ਸਾਨੂੰ ਉਹਦਾ ਪਤਾ ਲੱਗ ਜਾਂਦਾ ਕਿ ਉਹਨੂੰ ਕਿਸ ਚੀਜ਼ ਦੀ ਲੋੜ ਹੈ ਅਗਰ ਉਹ ਸੋਸ਼ਲ ਮੀਡੀਆ ਪਲੇੈਟਫਾਰਮ ਉਹਨੂੰ ਯੂਜ
ਹਮ ਹ ਹਮ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਹੋ ਯ ਅੱਜ ਕੱਲ ਟੈਕ ਲ ਜਿਹੜੇ ਪੋਜੀਟਿਵ ਪੁਆਇੰਟ ਹੈ ਨਾ ਮਤਲਬ ਕਿੰਨੇ ਪੋਟਿਵ ਪੋਜੀਟਿਵ ਪੁਆਇੰਟ ਹੈਗੇ ਆ ਕੋਲ ਕਰ ਲੈਂਦੇ ਹਾਂ ਆਪਾਂ ਹੋ ਕੁਛ ਵੀ ਕੋਲ ਵਗੈਰਾ ਦਾ ਪ੍ਰੋਸੈਸ ਵੀ ਹੈਗਾ ਹੈਗਾ ਤੇ ਸੋਸ਼ਲ ਮੀਡੀਆ ਜਿੰਨੇ ਵੀ ਹੈਗੇ ਵ ਗੱਲ ਉਹੀ ਹੈ ਕਿ ਹ ਬਸ ਸਹੀ ਹੈ ਜਿੰਨੇ ਸਹੀ ਦਾ ਸਹੀ ਆਪਾਂ ਯੂਜ ਕਰਾਂਗੇ ਉਨਾ ਸਹੀ ਹੈ ਸਹੀ ਰਹੋ ਬਸ ਕਿ ਮਤਲਬ ਮੋਬਾਈਲ ਬੰਦੇ ਲਈ ਹੈ ਨਾ ਕਿ ਬੰਦਾ ਮੋਬਾਈਲ ਚ ਹੈ ਬਸ ਇਹੀ ਹੈ ਸੋਸ਼ਲ ਮਤਲਬ ਸੋਸ਼ਲ ਮੀਡੀਆ ਹੋਵੇ
ਬਿਲਕੁਲ ਜੀ ਬਿਲਕੁਲ।
ਆਹ ਸੁਣਾਵੋ ਹੋਰ
ਆਦਤ ਪਾਏ ਅੱਛੀ ਆਦਤ ਪਾਏ। ਜਿਹੜੀ ਯੂਜ ਆਏਆ ਅੱਗੇ ਫਿਊਚਰ ਚਜ ਦੇ ਕੰਮ ਆਏ ਉਸ ਉਸ ਚੀਜ਼ ਕਰੇ ਜਿਹੜੀ ਉਹਦੇ ਕੋਲ ਟੈਕਨੀਕਲ ਨੋਲੇਜ ਲੈਣੀ ਹੈ ਉਹਦੇ
ਹਾਂਜੀ ਸਹੀ ਗੱਲ ਹੈ। ਨਾ ਉਹ ਹੀ ਹੈ ਨਾ ਬਸ ਸਹੀ ਸਹੀ ਰੂਜ ਚਾਹੀਦਾ ਏਹਦਾ
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ।
ਇੰਨੀਆਂ ਵਾਸਟ ਹੋ ਗਈਆਂ ਨੇ ਚੀਜ਼ਾਂ ਅੱਜ ਕੱਲ੍ਹ ਇਹ ਨੈਗੇਟਿਵ ਵੀ ਪੋਜ਼ੀਟਿਵ ਵੀ ਸਾਰਾ ਕੁ ਹਾਂਜੀ ਸਾਰਾ ਕੁਛ ਅੱਜ ਕੱਲ੍ਹ ਬਹੁਤ ਮਤਲਬ ਕੀ
ਹੂੰ
ਅਗਰ ਔਨਲਾਈਨ ਆਪਾਂ ਕੁਛ ਕਰਦੇ ਹਾਂ ਔਨਲਾਈਨ ਕੁਛ ਔਡਰ ਕਰਨ ਵੀ ਤਾਂ ਹੁਣ ਇੱਥੇ ਸੋਸ਼ਲ ਮੀਡੀਆ ਸਾਈਟ ਤੇ ਇੱਥੇ ਵੀ ਆਉਂਦਾ ਸਾਰਾ ਕੁਛ ਕੀ ਔਡਰ ਔਡਰ ਕਰਨ ਦੀ ਕੁਛ ਐਡ ਆ ਗਈ ਹੈ ਕੁੱਛ ਉਸ ਚੀਜ਼ ਨਾਲ ਬੰਦੇ ਦੀ ਕੀ ਮਤਲਬ ਕਿਤੇ ਜਾਣਾ ਕਰਨਾ ਕਿ ਮਤਲਬ ਐਕਚੁਅਲ ਜਿਹੜਾ ਸੋਸ਼ਲ ਸਰਕਲ ਤੇ ਸੋਸ਼ਲ ਮੀਡੀਆ ਤਾਂ ਹੈ ਆਪਾਂ ਨੂੰ ਲੱਗਦਾ ਕਿ ਇੱਥੇ ਫਰੈਂਡਸ ਹੈ ਕੁਛਾ ਮਤਲਬ ਕਿ ਪਰ ਉਹ ਐਕਚੁਲੀੇ ਰੀਅਲ ਫਰੈਂਡ ਨਹੀਂ ਹੁੰਦੇ। ਉਹ ਜਿਹੜਾ ਰੀਅਲ ਫਰੈਂਡ ਰੀਅਲ ਜਿਹੜਾ ਤੁਹਾਡਾ ਸੋਸ਼ਲ ਸਰਕਲ ਹੈ। ਉਹ ਤੁਹਾਡਾ ਘੱਟ ਜਾਂਦਾ ਜੀ ਜਿਹੜੀ ਕਿ ਬਹੁਤ ਵੱਡਾ ਪੁਆਇੰਟ ਹੈ ਜੇ
ਹੂੰ ਬਾਕੀ ਆ ਜੋ ਤੁਸੀਂ ਪੁਆਇੰਟ ਦੱਸਿਆ ਹੈ ਕਿ ਕੁਛ ਔਡਰ ਕਰਦੇ ਹਾਂ ਬਾਕੀ ਸਾਨੂੰ ਇਹ ਵੀ ਪਤਾ ਲੱਗ ਜਾਂਦਾ। ਦਰਰ ਕੜ ਨਵ ਆਡ ਲਟ ਖੁੱਲਿਆ ਏ।
ਹਾਂ ਇਹ ਵੀ ਹੈ ਹ ਇਹ ਥੋੜਾ ਉਹੀ ਹੈ ਨਾ ਇਹ ਅਡਵਾਂਸਮੈਂਟ ਵੀ ਹੈਗੀ ਹੈ। ਤੇ ਥੋੜਾ ਮਤਲਬ ਕਿ ਲੈਕ ਲੈਕ ਵੀ ਹੈਗੀ ਆ ਹੈਗਾ ਜਾਣਾ
ਹਾਂ ਹਾਂਜੀ ਹਾਂਜੀ ਬੱਸ ਉਹੀ ਗੱਲ ਆਉਂਦੀ ਨਾ ਫਿਰ ਚਲਾਨ ਵਾਲੇ ਤੇ ਡਿਪੈਂਡ ਕਰਦਾ ਉਹ ਕਿੱਦਾਂ
ਹਾਂਜੀ ਹਾਂਜੀ ਉਹੀ ਹੈ ਤੁਹਾਡੀ ਸੋਚ ਸੋਰਸ ਚਾਹੀਦੀ ਹੈ ਸਰ ਬ
ਬਿਲਕੁਲ ਸਹੀ ਗੱਲ ਹੈ ਜੀ
ਹਮ
ਹਾਂ
ਹਰ ਮਤਲਬ ਕਹਿੰਦਾ ਹਰ ਜਗ੍ਹਾ ਤੇ ਬੰਦਾ ਮੋਬਾਇਲ ਚ ਖੋਏ ਹੈ ਬਸ
ਬਿਲਕੁਲ ਜੀ ਬਿਲਕੁਲ
ਜਿਹੜੇ ਸਟੇਟਸ ਪਾਣੇ ਹੈ ਕਰਨੇ ਆ ਉਹ ਮਤਲਬ ਕਿ ਇਹਨਾਂ ਨੇ ਜ਼ਿਆਦਾ ਜ਼ਰੂਰੀ ਹੁੰਦਾ ਹੈ ਬਸ ਤੁਸੀਂ ਇਹ ਦੇਖੋ ਜਿਹਦੇ ਕਰਕੇ ਬੰਦਾ ਐਕਚੁਅਲ ਲਾਈਫ ਤੋਂ ਲੋਸ ਹੋਵੈ
ਹਾਂ ਕੀ ਵਧੀਆ ਲੱਗਿਆ ਜੀ ਤੁਸੀਂ ਬਹੁਤ ਵਧੀਆ ਦੱਸਿਆ ਜੀ ਤੁਹਾਡ
ਹਾਂ ਠੀਕ ਹੈ ਸਰ ਆਪਾਂ ਹਾਂ ਕਰਦੇ ਹ ਆਪਾਂ ਫਿਰ ਗੱਲ ਠੀਕ ਹੈ ਓਕੇ ਸਰ ਓਕੇ
ਠੀਕ ਆ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ